ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਹੈਲੋ
ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ? ਕੀ ਹਾਲ ਚਾਲ ਹੈ? ਸਭ ਠੀਕ ਹੈ?
ਹਾਂ ਸਤਿ ਸ਼੍ਰੀ ਅਕਾਲ
ਹਾਂਜੀ ਹਾਂਜੀ ਸਭ ਠੀਕ ਹੈ ਨਾ?
ਹੋਰ ਨਹੀਂ ਮੈਂ ਤਾਂ ਬੜੀ ਵਾਰੀ ਹੈਲੋ ਹੈਲੋ ਕੀਤੀ ਪਰ ਤੁਹਾਡੀ ਆਵਾਜ਼ ਨੀ ਆਉਂਦੀ ਵੈਸੇ ਹਾਂ ਨੈਟ ਦੀ ਕੋਈ ਚੱਕਰ
ਹਾਂਜੀ
ਹਾਂ ਹੋਰ ਹੋ ਗਿਆ ਡਿਨਰ ਤੁਹਾਡਾ?
ਹਾਂਜੀ ਹਾਂਜੀ ਡਿਨਰ ਕ ਮੈਂ
ਅੱਛਾ ਕੀ ਬਣਾਇਆ ਜੇ
ਬਣਾ ਗਈ ਸੀ ਤੇ ਮਲਾਈ ਰਿੜਕਣ ਲਾਏ ਸੀ ਨਾ
ਮਲਾਈ ਤੜਕਾ ਔ ਕਿਸ ਤਰ੍ਹਾਂ ਲੱਗਦਾ? ਔ ਤੇ ਮੈਂ ਪਹਿਲੀ ਵਾਰ ਸੁਣ ਰਹੀ ਹਾਨ ਤੁਹਾਡੇ ਕੋਲ।
ਅੱਛਾ, ਨਹੀਂ ਮਲਾਈ ਤੜਕਾ ਲਗਦਾ। ਅਸੀਂ ਖਾਂਦੇ ਨਹੀ ਪਿਆਜ ਨੂੰ ਪੇਲਾ ਪੁਨ ਕੇ। ਤੇ ਤਾਜੀ ਮੱਲ ਮਲਾਈ ਆਪਣਾ, ਪਹਿਲੇ ਆਪਣਾ ਪਿਆਜ ਕੱਟ ਲੋ ਥੋਡੇ ਜੇ।
ਅੱਛਾ।
ਤੇ ਥੋੜਾ ਜਯਾ ਮਾੜਾ ਜਾ ਕਯੋ ਪਾਣਾ ਚਮਚ ਅੱਧਾ ਚਮਚ ਤੇਲ ਪਾਦੋ।
ਠੀਕ ਹੈ।
ਹਾਂ ਤੇ ਪਿਆਜ ਸਾਰੇ ਪਿਆਜ ਕੱਟ ਕੇ ਪਾ ਦਯੋ। ਤੇ ਹਾਂ ਹਾਂ। ਹਰੀ ਮਿਰਚ ਦਾ ਜ਼ਰੂਰ ਪਾਣਾ ਨਾਲ। ਕੱਚੀਆਂ ਚ ਜ ਨਾ ਸਵਾਦ ਆਂਦਾ। ਭਾਵੇਂ ਲਾਲ ਮਰਚ ਪਾਨ ਪਾਣਾ, ਹਰੀ ਮਰਚ ਦਾ ਦੋ ਤੀਨ ਜ਼ਰੂਰ ਪਾ ਲੈਣਾ।
ਅੱਛਾ ਅੱਛਾ।
ਔ ਪਾ ਕਿ ਤੇ ਆਪਣਾ ਹਲਕਾ ਹਲ ਹਲਕਾ ਪੁਨਨੇ। ਹਲਕਾ ਜ ਫਰਾ ਨਮਕ, ਹਲਕੀ ਜੇਹੀ ਰੰਗਦਾਰ ਮਰਚ ਪਾ ਲੋ। ਤੇ ਹਾਂਜੀ, ਤੇ ਨਾਲੇ ਹਰੀ ਮਿਰਚਾਂ ਤੇ ਹੋਂਦਿਆਂ ਹੀਨ। ਹੁਨ ਤੁਸੀਂ ਪਾ ਸਕਦੇ ਤੇ ਔ ਔਸ ਤੋਂ ਬਾਦ ਤਾਜ਼ੀ ਹੁੰਦੀ ਏ ਨਾ ਤਾਜ਼ੀ ਮਲਾਈ ਔ ਓਪਰ ਪਾ ਦਯੋ ਵਿੱਚ
ਅੱਛਾ। ਤੇ ਜੇ ਰੱਖੀ ਹੋਇ ਏ ਔਦੇ ਵਿੱਚ ਚੋਏ ਫ੍ਰੀਜਰ ਏ ਅੱਛਾ ਬਈ ਤਾਜੀ ਤਾਜ਼ੀ ਕਿਸੇ ਟਾਈਮ ਨਯੀ ਵੀ ਹੁੰਦੀ ਫ੍ਰਿਜ਼ਰ ਏਚ ਰੱਖੀ ਹੁੰਦੀ ਨਾ, ਤੇ ਔਦਾ ਵੀ ਹੈ ਕੋਈ ਬਈ ਔ ਪਾ ਲੇ ਬੰਦਾ। ਨਹੀਂ ਹੋ ਸਕਦਾ ਇਸ ਹੈਲੋ ਹੈਲੋ ਹੈਲੋ ਹੈਲੋ ਹੈਲੋ ਅਵਾਜ਼ ਨੀ ਆਉਂਦੀ ਪਈ ਤੁਹਾਡਾ ਨੈਟ ਬੰਦ ਹੋ ਗਿਆ ਕਿ ਅਵਾਜ਼ ਨੀ ਆਉਂਦੀ ਪਈ ਹੈਲੋ ਹੈਲੋ ਜੀ ਹੈਲੋ ਹੈਲੋ ਅਦੇ ਤੂੰ ਹੈਲੋ ਹੈਲੋ ਹੈਲੋ ਠੀਕ ਹੈਲੋ ਹੈਲੋ ਆਵਾਜ਼ ਨਹੀਂੀ ਆਉਂਦੀ ਵੀਈ ਹੈਲੋ ਹੈਲੋ ਹੈਲੋ ਠ ਹੈਲੋ ਹਾਂ ਹਾਂ ਹੁਣੇ ਉਹਨੇ ਆਏ ਆਵਾਜ਼ ਹਾਂ ਆ ਗਈ ਆ ਗਈ ਕੀ ਗੱਲ ਨੈਟ ਨੇ ਆ ਤੁਹਾਡੇ
ਪਤਾ ਨੀ ਕੀ ਫ
ਅੱਛਾ ਆਵਾਜ਼ ਨਹੀਂੀ ਆ ਰਹੀ ਸੀ ਤੁਹਾਡੀ ਅੱਛਾ ਤੁਸੀਂ ਸੁ ਦੱਸ ਦੱਸ ਰਹੇ ਸੀ ਆ ਮਲਾਈ ਬਾਰੇ
ਹਾਂ ਮੈਂ ਦੱਸਦੀ ਤੇ ਪਈ ਸੀ ਬਸ ਉਦੋਂ ਦੋ ਤਿੰਨ ਦਿਨ ਤਾਜ਼ੀ ਮਲਾਈ ਵੇਚ ਸੀ ਪਾ ਦਿਓ ਹਲਕਾ ਜਾਿਹਾ ਹਾਂ ਘਿਓ ਨਾ ਨਿਕਲਣ ਦੇ ਨਾ ਕਿਤੇ ਪਾ ਕੇ ਤੁਸੀਂ
ਅੱਛਾ ਅੱਛਾ ਅੱਛਾ
ਹਲਕ ਹਲਕਾ
ਉਹਦੇ ਚ ਹੋਰ ਕੁਛ ਨੀ ਪਾਣਾ
ਨਾ ਕਸੂਰੀ ਮੈਂ ਥੀ ਫਾਲੋ ਮ ਸੀ ਨਾ ਨਾ ਪਚਨਾਪ ਕਸੂਰੀ ਮੇ ਤੇ ਮੈਨੂੰ ਬੜੀ ਸਦੇ ਹਲਦੀ ਪਾ ਦੇ ਤੁਸੀਂ
ਅੱਛਾ ਹ ਨਾ ਮੈਂ ਸੁਣਿਆ ਨਹੀਂ ਸੀ ਨਾ ਵਿੱਚ ਕੀ ਕੀ ਪਾਣਾ ਨਮਕ ਨਮਕ ਪਾਉਣਾ ਨਾ
ਕਿਥੇ ਹ ਲਮਕ ਪਾਉਣਾ ਏ।
ਅੱਛਾ। ਤੇ ਹੋਰ ਕੋਈ ਮਸਾਲਾ ਕੋਈ ਕੁਛ ਕਾਲੀ ਮਿਰਚ
ਕੁਛ ਨੀ ਪਾਉਣਾ ਨਾ-ਨਾ ਫਿਰ ਨਾ ਜ
ਅੱਛ ਅੱਛਾ।
ਸਾਰੀ ਮਿਰਚ ਉੱਤੇ ਤੋੜ ਲਵੋ ਥੋੜੀ ਜਿਹੀ।
ਅੱਛਾ-ਅੱਛਾ ਤੁਹਾਡੇ ਮੌਸਮ ਕੈਸੇ ਆ ਉੱਧਰ? ਮੌਸ ਮੋਸ ਸਹੀ ਹੈ। ਮੌਸਮ ਦਾ ਕੀ ਹਾਲ
ਜੀ, ਇੱਥੇ ਮੌਸਮ ਦੇ, ਦੋ ਹਾਲ ਮੌਸਮ ਕੱਲ ਵਧੀਆ ਸੀ। ਸੀਗਾ। ਅੱਜ ਥੋੜ੍ਹੀ ਜਿਹੀ ਗਰਮੀ ਹੋਈਦੀ ਹੈ ਵੈਸੇ ਤੇ ਠੀਕ ਹੈ ਮੀਂਹ ਆਉ ਇੱਧਰ ਨਾ ਇੱਧਰ ਬੜਾ ਬੁਰਾ ਹਾਲ ਸੀ ਸਾਡੀ ਗਲੀ ਚ ਤੇ। ਮੀਂਹ ਕਰਕੇ ਗਲੀ ਭਰ ਗਈ ਸੀ ਸਾਡੀ। ਪਾਣੀ ਨਾਲ। ਚਲ ਆਪਾ
ਅੱਛਾ-ਅੱਛਾ।
ਸਹੀ ਹੈ ਮੌਸਮ।
ਮੌਸਮ ਤਾਂ ਠੀਕ ਹੈ ਸਵੇਰੇ- ਸ਼ਾਮ। ਅੱਜ ਤੇ ਸਾਡੇ ਠੀਕ ਹੈ ਮੌਸਮ ਬਾਕੀ ਦਿਨੇ ਬਹੁਤ ਗਰਮੀ ਸੀ, ਹਾਂ-ਹਾਂ ਠੀਕ ਹੈ ਜਿਸ ਤਰ੍ਹਾਂ ਸਾਰਿਆਂ ਦਾ ਉਹੀ ਮੌਸਮ ਹੈ ਸਾਡਾ ਹੀ, ਨਾ ਤੁਹਾਨੂੰ ਕੀ ਜ਼ਰੂਰਤ ਏ। ਤੁਸੀਂ ਸਿਰਫ ਮੂੰਹ ਨਾਲ ਕਹ ਨਹੀਂ-ਨਹੀਂ-ਨਹੀਂ ਤੁਹਾਨੂੰ ਕਿ ਜ਼ਰੂਰਤ ਤੁਹਾਡੇ ਵਾਸਤੇ ਤਾਂ ਟਿਕਟ ਵੀ ਨਹੀਂ ਮਿਲਦੀ ਕਿਉਂ? ਟਿਕਟਾਂ ਹੀ ਨੀ ਹੁੰਦੀਆਂ ਖਾਲੀ, ਹਰ ਵਾਰ ਤੁਸੀਂ ਕਹਿੰਦੇ ਹੋ, ਅੱਜ ਪਤਾ ਨੀ ਫੋਨ ਕਿਸ ਤਰ੍ਹਾਂ ਹਾਂ। ਉਹ ਤੁਸੀਂ ਉਹ ਨੀ ਕਰਾਓ ਤੁਸੀਂ ਜੇ ਆਨਾ ਹੋਏ ਤਤਕਾਲ ਵਿੱਚ ਵੀ ਆ ਸਕਦੀ ਹੈ ਟਿਕਟ ਐਸੀ ਗੱਲ ਨਹੀਂ ਹੈਗੀ ਜੇ ਆਉਣਾ ਹੋਏ ਤੇ ਹੁਣ ਮਰਜ਼ੀ ਨਹੀਂ ਹੋਏ ਤੁਹਾਡੀ ਘੁੰਮਣ ਦੀ ਹੁਣ ਜਬਰਦਸਤੀ ਕਿਸ ਤਰ੍ਹਾਂ ਕਰਨੇ ਆ
ਹਾਂਜੀ ਹਾਂਜੀ ਬਸ ਕੀ ਕਰੀਏ ਭੈਣ ਜੀ ਭਾਜੀ ਵਿਹਲੇ ਈ ਨੀ ਹੁੰਦੇ
ਟਿਕਟ ਖਰਾ ਨਹੀਂ ਨਹੀਂ ਉਹ ਗੱਲ ਗ਼ਲਤ ਏ ਤੁਹਾਡੀ ਕਿਉਂ ਨੀ ਵਿਹਲੇ ਆਉਂਦੇ ਸਾਰੇ ਪਾਸੇ ਜਾਣ ਲ
ਹਾਂ
ਦੋ ਤਿੰਨ ਛੁੱਟੀ ਪਟੀਆਂ ਨਾਲ ਉਹ ਥੋੜ੍ਹੀ ਹੁੰਦਾ
ਹਾਂਜੀ ਹਾਂਜੀ ਨਾ ਨਾ ਐਸਾ ਤੇ ਕੋਈ ਚੱਕਰ ਨੀ ਹੈਗਾ ਹਾਂਜੀ ਨੇੜੇ ਮ ਤੇ ਕਈ ਵਾਰ ਕੀ ਹੈ ਕਿ ਚਲੋ ਮੇਲਾ ਆਪਣਾ ਭੈਣ ਜੀ ਨੂੰ ਇੰਨਾ ਯਾਦ ਕਰਦੇ ਰਹਿੰਦੇ ਨੇ ਸਾਨੂੰ
ਹਾਂ ਹਾਂ
ਸਿੱਖ ਵੀ ਆਵਾਂਗੇ ਤੁਹਾਡੇ ਕੋਲ ਰੈਸਪੀਆਂ ਵੀ ਸਿਰਖ ਖਾਵਾਂਗੇ ਆਪਣਾ ਇੰਜੋਏ ਵੀ ਕਰਵਾਂਗੇ ਉੱਧਰ ਹਾਂਜੀ ਹਾਂ ਭੈਣ ਜੀ ਕੱਲ ਨਾ ਮੈਂ ਸੋਚਦੀ ਵੀ ਸੀ ਤੁਹਾਡੇ ਕੋਲ ਕੁੱਛ ਪੁੱਛਣਾ ਵੀ ਸੀ ਕੱਲ ਗੈਸਟਾਂ ਨੇ ਨਿਆਣੇ ਤੇ ਕਿਹਾ ਸੀ ਪੱਲੇ ਬਣਾ ਤੇ ਮੈਨੂੰ ਭੱਲੇ ਨੀ ਬਣਾ ਮੈਂਹ ਮੈਂ ਕਿਹਾ ਉਹ ਬਣਾਉਂਦੇ ਨੇ ਭੈਣ ਜੀ ਬੜੀ ਵਧੀਆ ਬਣਾਉਂਦੇ ਨੇ ਕਹਿੰਦੇ ਚੱਲ ਜਾਣਾ ਭੈਣ ਜੀ ਕੋਲੋਂ
ਕੋਈ ਨੀ ਮੈਂ ਬਣਾ ਕੇ ਭੇਜ ਦਾਂਗੀ ਕਿਸੇ ਦੇ ਆਪੋ
ਉਹ
ਬਣਾਉਣ ਦੇ ਕੋਈ ਉਹ ਅੱਛਾ ਅੱਛਾ ਇਹ ਵੀ ਗੱਲ ਇਹ ਵੀ ਗੱਲ ਠੀਕ ਹੈ ਤੁਹਾਡੇ ਉਹ ਫੇਿਰ ਆਉਣਾ ਜਾਣਾ ਵੀ ਮੁਸ਼ਕਿਲ ਲ ਹੋ ਜਾਂਦਾ ਤੁਸੀਂ ਫਿਰ ਇਸ ਤਰ੍ਹਾਂ ਕਰੋ ਨਾ ਦਾਲ ਲਵੋ ਥੋੜੀ ਉਹਦੇ ਮੈਂ ਪਲੇ ਨਾ ਉਹਦੇ ਕੁੜ ਦੀ ਦਾਲ ਨੀ ਹੁੰਦੀ ਸੀ ਮੂੰਹ ਜਿਹੜੇ ਮਾਂ ਧੋਤੀ ਕਹਿੰਦੇ ਨੇ ਜਿਨੂੰ ਹਾਂ ਚਿੱਟੇ ਚਿੱਟੇ ਜਿੇ ਮਾਂ ਨੀ ਹੁੰਦੇ ਤੋਤੇ ਹਨਾ ਬਸ ਉਹ ਹਾਂ ਪਹਿਲੇ ਮੈਂ ਉਹਦੇ ਬਣਾਉਂਦੀ ਸੀ ਉਹ ਫੇਿਰ ਥੋੜਾ ਜਿ ਨਾ ਪੇਟ ਚ ਗੜਬੜ ਹੋਣੀ ਸ਼ੁਰੂ ਹੋ ਜਾਂਦੀ ਸੀ ਮੈਨੂੰ ਮੈਂ ਕਹਿਣਾ ਪਤਾ ਪਤਾ ਨਹੀਂ ਕਿਉਂ ਕੀ ਗੱਲ ਬ ਪੇਟ ਫੇਿਰ ਮੈਂ ਸੋਚਿਆ ਚਲੋ ਇਹ ਮੂੰ ਦੀ ਦਾਲ ਵਿੱਚ ਪਾਉਂੇ ਹਾਂ ਮੈਂ ਫੇਿਰ ਯਾਦ ਾਂ ਮੂੰਗੀ ਦੀ ਦਾਲ ਪਾ ਲੈਂਨਦੇ ਹਾਂ ਤੇ ਸਮਝੋ ਕਿ ਕੋਲੀ ਉਹ ਮੂੰਗੀ ਦੀ ਦਾਲ ਦੀ ਪਏ ਧੋਤੇ ਦੀ ਮੂੰਗੀ ਧੋਤੀ ਦਾਲ ਹੁੰਦੀ ਨਾ
ਅੱਛਾ ਅੱਛਾ
ਹਾਂਜੀ ਨੂੰਗੀੂ ਧੋਤੀ ਦਾਲ ਤੇ ਉਹਦੇ ਵਿੱਚ ਫਿਰ ਮੈਂ ਪਾਤੀ ਜੀ ਉਹਦੀ ਥੋੜ੍ਹੀ ਜਿਹੀ ਉਲ ਦੀ ਦਾਲ ਸਮਝ ਲੋੋ ਕਿ ਅੱਧੀ ਕੋਲੀ ਨਾ ਲਓ ਅੱਧੀ ਕੋਲੀ ਲਾ ਲਓ ਤੁਸੀਂ ਤੇ ਉਹ ਪਾ ਕੇ ਮੈਂ ਦੋਨਾਂ ਨੂੰ ਰਾਤੀ ਪਿਉ ਭਿਉ ਕੇ ਤੇ ਫੇਿਰ ਮੈਂ ਆਪਣਾ ਪੂਰੀ ਰਾਤ ਭੀਜੀ ਰਹੀ ਦਾਲ ਦਾਲ ਭਿੱਜੀ ਰਹੀ ਤੇ ਸਵੇਰੇ ਫਿਰ ਮੈਂ ਉਹਨੂੰ ਉਹ ਕੀਤਾ ਤੁਹਾਡਾ ਰੁਕ ਗ ਆਵਾਜ਼ ਆਉਂਦੀ ਪ ਤੁਹਾਨੂੰ ਅੱਛਾ ਅੱਛਾ ਅੱਛਾ ਅੱਛਾ ਕੱਟਦੀ ਪਈ ਨਾ ਆਵਾਜ਼ ਵਿੱਚ ਤੁਹਾਡਾ ਨੈਟਵਰਕ ਮੈਨ ਲੱਗਦਾ ਨਹੀਂ ਸਹੀ ਤੁਹਾਡਾ ਨੈਟਵਰਕ ਕੁਛ ਨਾ ਕੋਈ ਪ੍ਰੋਬਲਮ ਆਏਗੀ
ਬ
ਹਾਂ ਤਾਂ ਕਰਕੇ ਕਹਿੰ ਤੁਹਾਡਾ ਸਹੀ ਨਹੀਂੀ ਹੁੰਦੀ ਗੱਲ ਤੁਹਾਡੇ ਨਾਲ ਤੁਹਾਡਾ ਕੱਟ ਕੱਟ ਕੇ ਆਉਂਦਾ ਪਿਆ ਤੁਹਾਡੇ ਉਹ ਗ ਲਾਈਟ ਬੰਦ ਹੈ ਵਾਈ ਫਾਈ ਲੱਗਾ ਆ
ਇੱਕ ਨਾ
ਨਹੀਂ ਵਾਈਫਾਈ ਲੱਗਾ ਹੈ
ਚ
ਹਾਂ ਤੇ ਲਾਈਟ ਲੂਟ ਹੈ ਨਹੀਂ
ਅੱਛਾ ਫੇਰ
ਆਹ ਫੇਿਰ ਬਸ ਉਹਨੂੰ ਪੂਰੀ ਰਾਤ ਭਿਉਂਦੇ ਨਾ ਤੁਸੀਂ